ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ।
ਹਾਂਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਮੈਡਮ ਤੁਸੀਂ ਸੁਣਾਓ।
ਬਸ ਵਧੀਆ ਹਾਂਜੀ ਮੈਂ ਫਾਸਟ ਫੂਡ ਬਾਰੇ ਪੁੱਛ ਰਹੀ ਸੀ।
ਹਾਂਜੀ।
ਕੀ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਕਿੱਦਾਂ ਦਾ।
ਫਾਸਟ ਫੂਡ ਬਾਰੇ ਮੈਂ ਤੁਹਾਨੂੰ ਇੱਕ ਦੱਸਦਾ ਜਿੱਥੋਂ ਤੱਕ ਮੇਰਾ ਐਕਸਪੀਰੀੰਸ ਹੈ। ਕਿ ਸਿਹਤ ਤੇ ਉਹ ਹਾਨੀਕਾਰਕ ਰਹਿੰਦਾ ਹੈ ਉਹ ਕਿੰ ਨਹੀਂ ਖਾਣਾ ਚਾਹੀਦਾ ਸਾਨੂੰ ਇਹ ਚੀਜ਼ਾਂ।
ਨਘਾਣੀ ਚਾਹੀਦੀ ਬਿਲਕੁਲ।
ਖਾਣੀ ਚਾਹੀਦੀ ਕਿਉਂਕਿ ਪਤਾ ਕੀ ਹੁੰਦਾ ਇਹ ਹੁੰਦੀਆਂ ਚੀਜ਼ਾਂ ਇੱਕ ਤੇ। ਕੀ ਪਤਾ ਉਹ ਤਾਜ਼ੀ ਬਣਾਉਂਦੇ ਆ ਜਾਂ ਨਹੀਂ ਬਣਾਉਂਦੇ। ਇੱਕ ਤੇ ਉਹ ਜਿਹੜੇ ਤੇਲ ਦੇ ਵਿੱਚ ਕਰਕੇ ਦਿੰਦੇ ਸਾਨੂੰ ਫਰਾਈ ਕਰਕੇ ਜਿਨੂੰ ਕਹਿੰਦੇ ਆਪਾਂ ਇੰਗਲਿਸ਼ ਚ ਕਹਿੰਦੇ ਫਰਾਈ। ਤਲ ਕੇ ਦਿੰਦੇ ਆ ਜਿੱਦਾਂ ਵੀ ਕਰਦੇ ਉਹ ਕਰਦੇ ਆ। ਉਹ ਵੀ ਫਰੈਸ਼ ਹੁੰਦਾ ਜਾਂ ਨਹੀਂ ਹੁੰਦਾ ਜਾਂ ਕਿਸੇ ਪੁਰਾਣਾ ਹੁਣ ਕਿੰਨੇ ਕੁ ਟਾਈਮ ਦਿੰਦਾ ਹੈਗਾ ਵਾ ਕਿੰਨੇ ਬਿਮਾਰੀਆਂ ਲੱਗ ਸਕਦੀਆਂ ਸਾਡੀ ਬੋਡੀ ਨੂੰ ਕੋਈ ਨਾ ਕੋਈ ਹੋ ਸਕਦੀ ਉਹ ਚੀਜ਼ ਦੀ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
ਉਹ ਚੀਜ਼ ਕਰਕੇ ਨਾ ਸਾਨੂੰ ਇਹ ਚੀਜ਼ਾਂ ਤੋਂ ਦੂਰ ਰਹਿਣਾ ਸਾਨੂੰ ਤੇ ਜ਼ਰੂਰ ਦੂਰ ਰਹਿਣਾ ਚਾਹੀਦਾ ਚਾਹੀਦਾ ਨਾਲੇ ਸਾਡੇ ਘਰ ਦੇ ਜਿਹੜੀ ਫੈਮਲੀ ਦੇ ਬੱਚੇ ਹੁੰਦੇ ਨੇ ਉਹਨਾਂ ਨੂੰ ਬੜਾ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਦੂਰ ਰੱਖਣਾ ਚਾਹੀਦਾ ਬਹੁਤ ਜ਼ਿਆਦਾ ਦੂਰ ਰੱਖਣਾ ਚਾਹੀਦਾ ਉਹਨੂੰ ਸਾਨੂੰ ਤਾਂ ਚੱਲੋ ਠੀਕ ਹੈ। ਕੋਈ ਗੱਲ ਨਹੀਂ ਆਪਾਂ ਇਹ ਚੀਜ਼ ਨੂੰ ਇਗਨੋਰ ਕਰ ਸਕਦੇ ਹਾਂ ਪਰ ਬੱਚੇ
ਪਰ ਅੱਜ ਕੱਲ੍ਹ ਤੇ ਵੱਡੇ ਵੀ ਖਾ ਕੇ ਬਿਮਾਰ ਹੋ ਰਹੇ ਨੇ ਵੱਡੇ ਵੀ ਖਾ ਕੇ ਹੋ ਰਹੇ ਰਹੇ ਵੱਡਿਆਂ ਵਾਸਤੇ ਵੀ ਨੁਕਸਾਨ ਏ ਕਈਆਂ ਨੂੰ ਕਿਤੇ ਨੁਕਸਾਨ। ਨੁਕਸਾਨ ਹੋ ਰਿਹਾ ਕਈਆਂ ਨੂੰ ਕਿੱਥੇ ਹੋ ਰਿਹਾ।
ਹਾਂਜੀ ਹਾਂਜੀ ਪਤਾ ਕੀ ਗੱਲ ਇਹਨਾਂ ਵਿੱਚ ਨਾ ਤੁਹਾਨੂੰ ਦੱਸਾਂ ਮੈਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਇਹ ਹੁੰਦੀਆਂ ਹੈ। ਫ ਸਰੀਰ ਦਾ ਮੋਟਾਪਾ ਕਿਸੇ ਪਾਸੋਂ ਵੀ ਕਿਸੇ ਨੂੰ ਨਾ ਹੁੰਦਾ ਮੋਟਾਪਾ। ਪਾ ਜਾਂਦਾ ਵਾ ਬਿਮਾਰੀਆਂ ਉਹਦੇ ਨਾਲ ਵੀ ਹੈਲਦੀ ਹੈ ਪਤਾ ਉਹਨਾ ਕੀ ਹੁੰਦਾ ਫਿਰ ਸਾਡੇ ਨਾਲ ਉਹ ਤਾਕਤ ਵਾਲਾ ਮੋਟਾਪਾ ਨੀ ਹੁੰਦਾ ਜਿੱਦਾਂ ਕਿ ਆ। ਆਪਾਂ ਦੇਸੀ ਚੀਜ਼ਾਂ ਖਾ ਕੇ ਆਪਾਂ ਘਰ ਦੀਆਂ ਚੀਜ਼ਾਂ ਖਾਏ ਜਦੋਂ ਸਰੀਰ ਵੱਧਦਾ ਨਾ। ਆਪਣਾ ਉਹ ਚੀਜ਼ ਵੱਖਰੀ ਹੋ ਜਾਂਦੀ ਉਹਦੇ ਨਾਲ ਤਾਕਤ ਵੀ ਮਿਲਦੀ ਹੈ ਪਰ ਆੜੀਆਂ ਜਿਹੜੀਆਂ। ਚੀਜ਼ਾਂ ਦੇ ਨਾਲ ਮੋਟਾਪਾ ਜਿਹੜਾ ਹੁੰਦਾ ਨਾ ਹਾਂ। ਹਾਂਜੀ ਹਾਂਜੀ ਜਿਹੜੀ ਇਹੋ ਜਹੀ ਮਤਲਬ। ਤੁਹਾਨੂੰ ਦੱਸਣੇ ਆ ਕਿ ਜਦੋਂ ਆੜੀਆਂ ਚੀਜ਼ਾਂ ਨਾਲ ਸਾਡੇ ਸਰੀਰ ਚ ਜਿਹੜਾ ਮੋਟਾਪਾ ਹੁੰਦਾ ਨਾ। ਉਹ ਹੁੰਦਾ ਹੈ ਕਿ ਵੀ ਦਾ ਪੂਰਾ ਕਿਉੰਕਿ ਫਾਲਤੂ ਹੂਦਾ ਉਹ ਕੋਈ ਲੈਣ ਦੇਨ ਨੀ ਹੁੰਦਾ ਬਾਈ ਨਾ ਤਾਕਤ ਮਿਲਦੀ ਨਾ ਕੋ ਕੁਛ ਮਿਲਦੀ ਹੈ। ਪਲੱਸ ਸਾਨੂੰ ਬਿਮਾਰੀਆਂ ਲੱਗ। ਜਾਂਦੀਆਂ ਉਹਨਾਂ ਦੇ ਨਾਲ ਹਾਂਜੀ-ਹਾਂਜੀ ਜੋ ਵੇਖੋ।
ਹਾਂ ਗੰਦੇ ਤੇਲ ਹੁੰਦੇ ਨੇ ਪਤਾ ਨੀ ਕਿੰਨਾ ਕਿੰਨੇ ਟਾਈਮ ਦੱਸ ਸਮਾਨ ਹੁੰਦਾ ਉਹਨਾਂ ਕੋਲ ਤਾਜ਼ਾ ਤੇ ਹੁੰਦਾ ਹੀ ਨਹੀਂ ਪਹਿਲੇ ਤਾਂ ਲੈ ਕੇ ਰੱਖਿਆ ਹੁੰਦਾ ਉਹਨਾਂ ਨੇ।
ਉਹ ਤੇ ਪਤਾ ਥੋੜਾ ਉਹਨੂੰ ਪਤਾ ਥੋੜ੍ਹਾ ਉਹ ਚੀਜ਼ ਦਾ ਕਿ ਤਾਜ਼ੀਆ ਜਾਂ ਹੋਣੇ ਬਣਾ ਕੇ ਲੈ ਕੇ ਆਏ। ਹੁਣ ਤੁਸੀਂ ਦੇੇਖਦੇ ਹੋਗੇ ਹਾਂਜੀ ਤੇਲ ਵੀ ਸਮੈਲ ਆਉਂਦੀ ਨਾਲ ਕੋਲ ਜ਼ਰੂਰ ਥੋੜਾ ਜੀ ਹੁਣ। ਹਾਂ ਤੇ ਹੁਣ ਤੁਸੀਂ ਉਹ ਜਦੋਂ ਵੀ ਤੁਸੀਂ ਖਾਣ ਵੀ ਅਗਰ ਅ ਗਏ ਹੋਗੇ ਕਿਸੇ ਦੇ ਨਾਲ।
ਅ ਨੀ ਹੈਗਾ ਨਾ ਕਿੰਨਾ ਕਿੰਨਾ ਟਾਈਮ ਤੇ ਗਲਦਾ ਹੀ ਨੀ ਹੈ ਚੌਮਿਨ ਵਗੈਰਾ ਗਲਦੀ ਨੀ ਹੈਗੀ।
ਹਾਂਜੀ-ਹਾਂਜੀ-ਹਾਂਜੀ। ਤ ਆਪੇ ਹਿਸਾਬ ਲਾ ਲਓ ਨਾ ਉਹ ਕਿਹੜੀ ਕਿਹੜਾ ਥਰਡ ਕਹਿੰਦਾ ਕਿ ਜਿਹੜਾ ਫਾਲਤੂ ਤੋਂ ਫਾਲਤੂ। ਤੂੰ ਮੈਦਾ ਜਾਂ ਜਿਹੜਾ ਮੈਦਾ ਹੀ ਵਰਤਦੇ ਨਾ ਉਹਦੇ ਵਿੱਚ। ਮੇਰੇ ਖਿਆਲ ਨਾਲ ਬਣਾਉਣ ਵਾਸਤੇ ਕਿ ਉਹ ਕਿੰਨਾ ਘੱਟ ਕਿੰਨਾ ਘੱਟ ਹਾਂਜੀ ਕਿੰਨਾ। ਘਟੀਆ ਪ੍ਰਕਾਰ ਦਾ ਉਹ ਚੀਜ਼ ਵਰ ਵਰਤਦੇ ਹੋਣਗੇ ਕਿ ਜਿਹੜਾ ਉਹ ਜਲਦੀ ਗਲਦਾ ਤੇ ਜਦੋਂ ਮੈਂ ਤਾਂ ਇੱਕੋ ਵਾਰੀ ਟੇਸਟ ਕੀਤਾ ਮੈਂ ਖਾਧਾ ਸੀ ਮੈਂ ਤੁਹਾਨੂੰ ਸਿੱਧੀ ਗਲ ਕਹਾਂ ਮੈਨੂੰ ਤੇ ਇਦਾਂ ਹੋ ਗਿਆ। ਮੈਨ ਉਲਟੀਆਂ ਵੀ ਵਲ ਗਿਆ। ਮੈਨੂੰ ਪਤਾ ਨੀ ਕਿਉਂ ਪਸੰਦ ਨੀ ਆ, ਪਰ ਅੱਜ- ਕੱਲ੍ਹ ਦੇ ਬੱਚੇ ਖਾਂਦੇ ਆ ਬੱਚੇ ਖਾਂਦੇ ਆ ਪਰ ਉਹ ਚੀਜ਼ਾਂ ਨਹੀਂ ਹੁੰਦੀਆਂ ਹੈਗੀ
ਪਰ ਬੱਚੇ ਤੇ ਖਾਂਦੇ ਈ ਨੇ ਬੱ ਚੇ ਹੁਣ ਬੰਦਾ ਮਨਾ ਕਰੇ ਉਹ ਸੋਚਦੇ ਨੇ ਸਾਡੇ ਪਤਾ ਨੀ ਕਿਉਂ ਮਨਾ ਕਰਦੇ ਵਏ ਨੇ।
ਹਾਂਜੀ-ਹਾਂਜੀ, ਉਹਨਾਂ ਨੂੰ ਇਹ ਲੱਗਦਾ ਕਿ ਹ, ਉਥੇ ਨਾ ਪਤਾ ਕੀ ਹੁੰਦਾ ਫਿਰ ਟੇਸਟੀ ਲੱਗਦੀਆਂ ਵਾ ਪਰ ਆਪਾਂ ਉਹਨਾਂ ਨੂੰ ਹਟਾਉਣਾ ਚਾਹੀਦਾ ਪਰ ਐ ਗੱਲ ਆਪਾਂ ਢਾ, ਕਿੰਨਾ ਕ ਢਾਵਾਂਗੇ ਫੇਰ ਬੱ ਬੱਚਿਆਂ ਨੂੰ ਪਤਾ ਕੀ ਲੱਗਦਾ ਕਿ ਸਾਡੇ ਮੰਮੀ ਪਾਪਾ, ਨਾ ਕੋਈ ਆ ਕੋਈ ਵੀ ਸਿਸਟਰ ਭੈਣ ਭਰਾ ਆ। ਜਾਂ ਦਾਦਾ-ਦਾਦੀ, ਸਾ ਨਾ ਪਿਆਰ ਨੀ ਕਰਦੇ ਸਾਨੂੰ ਅੱਜ ਚੀਜ਼ਾਂ ਕਰਦੇ-ਕਰਦੇ ਨੇ ਇਹ ਕਰਦੇ, ਇਹ ਗੱਲਾਂ ਆਹ ਗੱਲਾਂ ਦਿਮਾਗ ਚ ਉਹਨਾਂ ਦੇ ਆ ਜਾਂਦੀਆਂ। ਪਰ ਹੁਣ ਪਾਓ ਚੀਜ਼ ਨੂੰ ਚਲੋ ਠੀਕ ਐ, ਕੰਟੀਓ ਉਹਨੂੰ ਕਹਿੰਦਾ ਜ਼ਿਆਦਾਤਰ ਨਾ ਖਵਾਓ। ਜਾਂ ਵੀ ਕਿਤੇ ਦੋ, ਚਾਰ-ਪੰਜ ਦਿਨਾਂ ਵੀ ਹਫ਼ਤੇ ਵਿੱਚ ਵੀ, ਇੱਕ ਵਾਰੀ ਖਵਾਤਾ ਨਾ ਕੋਈ ਗੱਲ ਨੀ ਉਹਦਾ ਕੋਈ ਜ਼ਿਆਦਾ ਨੁਕਸਾਨ ਹੁੰ। ਸਮਝ ਗਿਆ।
ਪਰ ਹਫ਼ਤੇ 'ਚ ਜਿੰਨ੍ਹਾਂ ਨੂੰ ਨ‌ਈਂ ਪਚਦਾ ਉਹਨਾਂ ਨੇ ਹਫ਼ਤੇ ਚ ਵੀ ਖਾ ਕੇ ਜੇ ਡੋਕਟਰ ਕੋਲ ਈ ਜਾਣਾ ਏ। ਤੇ ਪੈਸੇ ਲਗਾਣੇ ਨੇ ਫਿਰ ਫੈਦਾ ਕੀ ਐ, ਦਸ-ਵੀਹ ਦਾ ਬਰਗਰ ਆਪਾਂ ਖਾਲਾਂਗੇ ਤੇ ਅਠ-ਅੱਠ, ਨੌ-ਨੌ ਸੌ ਰੁਪਿਆ ਅਸੀ ਭਰਨਾ ਓਥੇ। ਉਹ ਕੀ ਫ਼ਾਇਦਾ ਉਸ ਚੀਜ਼ ਦਾ ਕੋਈ ਫ਼ਾਇਦਾ ਨੀ।
ਉਹ ਤੇ ਗੱਲ ਤ੍ਹ‌ਾਡੀ ਸਹੀ ਹੈਗੀ ਆ ਬਿਲਕੁਲ ਉਸ ਚੀਜ਼ ਦਾ ਕੋਈ ਫੈਦਾ ਨੀ ਗਾ। ਪਰ ਬ ਚਿਆਂ ਨੂੰ ਵੀ ਕਹਿੰਦੇ ਨੇ ਕਿ ਬੱਚਿਆਂ ਨੂੰ ਵੀ ਆਪਾਂ ਜ਼ਿਆਦਾ ਰਵਾ ਨ‌ਈਂ ਸਕਦੇ। ਏਨਾਂ ਕਿੰਨਾ ਉਹ ਕਰ ਸਕਦੇ ਅਗਰ ਬੱਚੇ ਜੇਦ ਈ ਪੈ ਜਾਣ। ਤੇ ਤੁਸੀਂ ਉਹਦੇ ਅੱਗੇ ਫਿਰ ਕੀ ਕਰੋਗੇ। ਫਿਰ ਤੇ ਤ੍ਹ‌ਾਨੂੰ ਉਹਨਾਂ ਅੱਗੇ ਜੇ ਹਾਰਨਾ ਪੈਣਾ ਨਾਂ ਉਹ ਬੱਚੇ
ਏ ਹੈ ਈ, ਫਿਰ ਬੱਚੇ ਤੁਹਾਨੂੰ ਪਤਾ ਆਪਣੀ ਕਰਦੇ ਨੇ।
ਹਾਂਜੀ, ਪਤਾ ਕੀ ਗੱਲ ਆ, ਦੂਜੀ ਗੱਲ ਆਪਾਂ ਨਾਲ ਇਹ ਚੀਜ਼ ਦੀ ਤਿਆਰੀ ਰੱਖ ਕੇ ਚੱਲੀ ਦੀ ਕਿ ਆਪਾਂ-ਆਪਾਂ ਹਾਡੇ ਅੰਦਰ ਤੇ ਹੈਗਾ ਈ ਐ।
ਪਰ ਅਸੀਂ ਕੀ ਕਰਦੇ ਆਂ, ਅਸੀਂ ਆਪਣੇ ਬੱਚਿਆਂ ਨੂੰ ਘਾਰ 'ਚ ਹੀ ਬਣਾ ਕੇ ਦਿੰਨੇ ਆਂ।
ਹਾਂਜੀ, ਓ ਨੀ ਉਹ ਸਭ ਤੋਂ ਵਧੀ
ਘਰ ਚ ਸਾਹਮਣੇ ਬਿਲਕੁਲ ਬਣਾਈ ਚੀਜ਼ ਅੱਛੀ ਰਹਿੰਦੀ ਏ, ਹੁਣ ਉਹ ਪਤਾ ਨੀ ਕਿੱਦਾਂ ਕਿੱਦਾਂ ਬਣਾ ਰਹੇ ਨੇ ਕਿੱਦਾਂ ਨੀ ਬ ਰਹੇ ਧੋ ਰਹੇ ਨੇ ਜਾਂ ਨਹੀਂ ਧੋ ਰਹੇ ਮਤਲਬ ਇਸ। ਕਰਕੇ ਨਾ ਫਿਰ ਬੱਚਿਆਂ ਨੂੰ ਆਪਾਂ ਚੀਜ਼ ਘਰੇ ਬਣਾ ਕੇ ਦਿੰਦੇ ਹੁੰਦੇ ਹਾਂ।
ਨਾਲ ਇਹ ਵੀ ਗੱਲ ਹੇਗੀ ਨਾ ਹਾਂਜੀ, ਹਾਂਜੀ ਉਹ ਵੀ ਗੱਲ ਸਈ ਏ ਹਾਂਜੀ-ਹਾਂਜੀ। ਆਪਣੇ ਆਪਾਂ ਜੇ ਤਾਜ਼ੀ ਚੀਜ਼ ਬਣਾਈਏ ਉਹ ਗੱਲ ਵੱਖਰੀ ਹੋ ਜਾਂਦੀ ਹੈ ਤੁਾਨੂੰ ਪਤਾ ਕਿ ਆਪ ਘਰ ਦੀ ਚੀਜ਼ ਹੈਗੀ ਜਿਹੜੀ ਆਪਾਂ। ਜ ਧੋ ਕੇ ਰੱਖੀ ਹੁੰਦੀ ਆ, ਜਾਂ ਕਿਤੇ ਬੰਨ ਕੇ ਰੱਖੀ ਹੁੰਦੀ ਆ, ਕਿ ਆਪਾਂ ਸੀਫ ਸਾਈਡ ਰੱਖੀ ਹੁੰਦੀ ਆ। ਕੀ ਪਰ ਜਿਹੜੇ ਅੱਜ ਲੋਕ ਲੋਕਾਂ ਜੰਕ ਫੂਡ ਦਾ ਜੇੜੇ ਕਹਿੰਦੇ ਆ ਫਾਸਟ ਫੂਡ ਆਲਿਆਂ ਕੋ ਜੇੜੇ ਆਪਾਂ ਜਾਂਨੇ ਆਂ ਉਹਨਾਂ ਦੀ ਰੇਹੜੀਆਂ ਦੇ ਤੇ ਆ ਸ਼ੋਪ ਦੇ ਉੱਤੇ ਜ਼ਿਆਦਾਤਰ ਰੇੜੀਆਂ ਲਾਂਦੇ ਹੁੰਦੇ ਆ ਰੋਡ ਦੇ ਉੱਤੇ। ਤੇ ਤੁਸੀਂ ਉਹਨਾਂ ਨੇ ਵੇਖਿਆ ਕਿ ਤਲ ਕੇ ਸਾਈਡ ਦੇ ਰੱਖੇ ਹੁੰਦੇ ਆ।
ਤੇ ਵੇਖਣ ਤੇ ਕਈ ਵਾਰੀ ਜੀਅ ਨੀ ਕਰਦਾ ਇੰਨੀ ਗੰਦੀ ਹੁੰਦੀ ਏ ਪਤਾ ਨੀ ਲੋਕ ਕ ਕਿਵੇਂ ਖਾ ਲੈਂਦੇ ਨੇ ਟੇਸਟ।
ਕਿਆ ਹੁੰਦਾ ਕਚਰਾ ਓਤੇ ਸੁੱਟ ਦੋ ਤੇ ਮੱਖੀਆਂ ਬਹਿ ਜਾਂਦੀਆਂ ਉਹੀ ਮੱਖੀਆਂ ਜਿਹੜੀਆਂ ਉਹ ਨੇ ਤਲ ਕੇ ਤਲ ਕੇ ਜਿਹੜਾ ਰ। ਰਖਿਆ ਹੁੰਦਾ ਉਹਨਾਂ ਨੇ ਸਾਈਡ ਤੇ ਉਹੀ ਉਹਨਾਂ ਉੱਤੇ ਬਹਿੰਦੀਆਂ ਵਾ ਸਭ ਤੋਂ ਗੰਦੀ ਪਤਾ ਕੀ ਹੁੰਦੀ ਹੈ। ਕਿ ਅਗਰ ਕਹਿੰਦੇ ਜ਼ਿੰਦਗੀ ਦਾ ਮੈਂ ਦੱਸਦਾ ਜਿੱਥੋਂ ਤੱਕ ਸਾਡੇ ਬਜ਼ੁਰਗ ਦੱਸਦੇ ਹਨੂੰ ਕਿ ਸਭ ਤੋਂ ਅਗਰ ਪਕਸ਼ੀਆਂ ਕਹਿੰਦੇ ਜਾਨਵਰਾਂ ਦੇ ਵਿੱਚ ਕੋਈ ਸਭ ਸਭ ਤੋਂ ਗੰਦੀ ਚੀਜ਼ ਜਿਹੜੀ ਹੈਗੀ ਨਾ ਉਹ ਮੱਕੀਏ ਮੱਕੀ ਆ।
ਹਾਂਜੀ, ਹਾਂਜੀ ਠੀਕ ਏ ਤੈ
ਉਹ ਕਿੱਥੇ ਕਹਿੰਦੇ ਆ ਕਿ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਉਹ ਜਿੱਥੇ ਪੈਂਦੀਆਂ ਨਾ ਉੱਥੇ ਅੰਡ ਦੀ ਦਿੰਦੀ ਹੈ ਜਾਣੀ ਕਿ ਉਹ ਕਿੱਥੋਂ ਕਿੱਥੋਂ ਬਹਿ ਕੇ ਆਉਂਦੀਆਂ ਹੋਣਗੀਆਂ ਕਿੱਥੇ ਬਹਿ ਕੇ ਕਿੱਥੇ ਬਹਿਣਾ ਕੀ ਨੀਂ ਉਹੀ ਬਿਮਾਰੀਆਂ ਸਾਡੇ ਕੋਲ ਆਂਦ ਜਾਣੀਆਂ ਉਹ ਨੁਕਸਾਨ ਕਰਦੀਆਂ, ਚਲੋ ਠੀਕ ਚਲੋ ਠੀਕ। ਹਾਂਜੀ ਹੁਣ ਆਪਾਂ ਹੈਗੇ ਹ ਵੱਡੇ ਹੇਗੇ ਆ ਆਪਾਂ ਆਪਣੇ ਆਪ ਨੂੰ ਸਾਂਭ ਸਕਦੇ ਆਂ, ਉਹ ਚੀਜ਼ ਸ਼ਾਇਦ ਸਾਨੂੰ ਘੱਟ ਅਸਰ ਕਰੇ।
ਪਰ ਹੁਣ ਕਈ ਬੱਚੇ ਲੈਣ ਚੱਲ ਜਾਂਦੇ ਨੇ, ਉਹਨਾਂ ਨੂੰ ਨਾ ਪਤਾ ਵਿੱਚ ਕੀ ਹੈਗਾ ਕੀ ਨਹੀਂ ਕਈ ਤੇ ਵਿੱਚ ਅਹ ਸਬਜ਼ੀਆਂ ਚ ਸਮੈਲ ਹੁੰਦੀ ਤੇ ਬੱਚੇ ਖਾ ਵੀ ਲੈਂਦੇ ਨੇ ਸਪਰਿੰਗ ਰੋਲ ਜ‌। ਹੁੰਦੇ ਨੇ ਬੱਚੇ ਖਾ ਦੇਣ ਖਾ ਲੈਂਦੇ ਨੇ, ਉਹ ਨਾਲ ਸਮੈਲ ਹੁੰਦੀ ਕਿੰਨੀ-ਕਿੰਨੀ।
ਹਾਂਜੀ ਆਹੀ ਤੇ ਗੱਲ ਹੈ ਕਿ ਪਤਾ ਗੱਲ ਆ ਆਪਾਂ
ਆ ਜਾਂਦੇ ਨੇ।
ਹਾਂਜੀ ਬੱਚਿਆਂ ਨੂੰ ਨਾ ਪਤਾ ਲੱਗਦੀ ਇਹ ਚੀਜ਼ਾਂ ਇਹ ਸਾਨੂੰ ਆਪ ਆਪਾਂ ਆਪਣੇ ਆਪ ਨੂੰ ਸਾਂਭ ਸਕਦੇ ਆਂ। ਪਰ ਬੱਚਿਆਂ ਨੂੰ ਨੀ ਸਾਂਭ ਸਕਦੇ, ਬੱਚਿਆਂ ਨੂੰ ਸਮਝਾ ਸਕਦੇ ਆ, ਆਪਾਂ ਬੇਟਾ ਕਿ ਆ ਜਿਹੜੀ ਚੀਜ਼ ਤੁਸੀਂ ਨਾ ਕਰੋ, ਜਾਂ ਵੇਖ ਕੇ ਕਰੋ। ਪਹਿਲੀ ਗੱਲ ਤਾਂ ਤੁਸੀਂ ਖਾਓ ਈ ਨਾ ਏ ਪਤਾ ਕੀ ਗੱਲ ਆ, ਬੱਚਿਆਂ ਨੂੰ ਆਪਾਂ ਆਦਤ ਖੁਦ ਲਵਾਉਂਨੇ ਆ, ਤੇ ਬਾਅਦ ਚ ਸਾਨੂੰ ਆਪ ਨੂੰ ਈ ਡਰ ਲੱਗਾ ਰਹਿੰਦਾ ੳ ਚੀਜ਼ ਦਾ, ਏਸੇ ਕਰਕੇ ਹਾਨੂੰ ਆਪ ਨੂੰ ਇਹ ਚੀਜ਼ ਦੀ ਬਹੁਮਤ ਨ‌ਈਂ ਦੇਣੀ ਚਾਹੀਦੀ ਬੱਚਿਆਂ ਨੂੰ ਕਿ ਤੁਸੀਂ ਇਹ ਕਰੋ।
ਕਰਦੇ ਨੇ ਕਿ, ਅਸੀਂ ਘਾਰ 'ਚ ਕਿਉਂ ਬਣਾਈਏ ਤੇ ਬ‌ਈ ਤੁਸੀਂ ਬਜ਼ਾਰੋਂ ਲੈ ਆਓ ਕਈ ਐਂ ਕਰਦੇ ਨੇ ਪਰ ਅਸੀਂ।
ਚੀਜ਼ਾਂ ਦਾ ਆਲਸ ਕਰਦੇ ਨਾ ਤੇ ਉਹਨਾਂ ਦੇ ਘਰ ਚ ਬਿਮਾਰੀ ਕੋਈ ਨਾ ਕੋਈ ਰਹਿੰਦੀ ਆ ਤੁਸੀਂ ਜਦੋਂ ਮਰਜ਼ੀ ਗੌਰ ਕਰ ਲਿਓ ਚੀਜ਼ ਉੱਤੇ। ਉਹਨਾਂ ਦੇ ਵਿੱਚ ਘਰ ਹਰ ਕੋਈ ਨਾ ਕੋਈ ਇਹੋ ਜਿ ਪੇਸ਼ਟਊਗਾ ਜਿਨ ਮੈਡੀਸਨ ਪ। ਪੱਕ ਲੱਗੀ ਹੋਊਗੀ ਦਵਾਈਆਂ ਪੱਕੀਆਂ ਲੱਗ ਹੋਣੀਆਂਨੂੰ।
ਇਹ ਤੇ ਹੈ ਹੀ ਹੈ।
ਇਸੇ ਕਰਕੇ ਆਪਣੇ ਆਪ ਨੂੰ‌। ਆਪ ਕਹਿੰਦੇ ਕਿ ਚ ਚੁਸਤ ਰੱਖੋ, ਕਿ ਆਪਾਂ ਕੋਈ ਕੰਮ ਨੂੰ ਤੇ ਆਲਸ ਨ ਕਰਨਾ ਯਾ ਆਹ ਨੀ ਕਰਨਾ ਉਹ ਨੀ ਕਰਨਾ ਪਰਖ ਸਾਡੇ ਆਲ ਚ ਕਰਨਾ, ਹਾਂਜੀ। ਆਪਾਂ ਆਪਣੇ ਆਪ ਨੂੰ ਚੁਸਤ, ਹਾਂਜੀ। ਆਪਾਂ ਆਪਣੇ ਆਪ ਨੂੰ ਚੁਸਤ ਰੱਖਾਂਗੇ ਆਪਾਂ ਹਰ ਚੀਜ਼ ਤਾਜ਼ੀ ਬਣਾ ਕੇ ਖਾਵਾਂਗੇ ਤੇ ਨਾਲ ਚਾਰ ਬੰਦੇ ਨੂੰ ਖਵਾਵਾਂਗੇ ਆਪਾਂ ਆਪਾਂ ਵੀ ਹੈਲਦੀ ਰਵਾਂਗੇ, ਚੁਸਤ ਫੁਰਤ ਵਾਲੇ ਰਵਾਂਗੇ ਤੇ ਨਾਲ ਬ ਉਹੀ ਸਭ ਕੁਝ ਸਹੀ ਰਹਿੰ
ਹਾਂਜੀ, ਹੁਣ ਕਈ ਤਾਂ ਮੈਂਗੀ ਬੜੀ ਖੁਸ਼ ਹੋ ਕੇ ਖਾਂਦੇ ਨੇ, ਤੇ ਮੈਗੀ ਤੇ ਕਿਡਨੀਆਂ ਤੇ ਅਸਰ ਕਰਦੀ ਏ। ਗੰਦੀ ਮੈਗੀ, ਆਈ ਦੀ ਏ।
ਹਾਂਜੀ-ਹਾਂਜੀ, ਮੈਗੀ ਤਾਂ ਵੈਸੇ ਵੀ ਕਿੰਨੀ ਵਾਰੀ ਦੱਸਿਆ, ਮੈਗੀ ਦੇ ਵਿੱਚ ਆ ਮਿਲਿਆ ਮੈਗੀ ਦੇ ਵਿ
ਬਹੁਤ, ਹਾਂਜੀ ਬਹੁਤ ਕੁਛ ਮਿਲਦੇ ਨੇ
ਕਿੰਨੀ ਵਾਰੀ ਮੈਗੀ ਦੇ ਵਿਚ ਬੜੀ ਵੜੀ, ਬੜੀ ਵੜੀ ਇੱਦਾਂ ਹੋਇਆ ਇਹ ਨੀ ਕੀ ਜਦੋਂ ਦੀ ਮੈਗੀ ਚਾਲੂ ਹੋਈ ਨਾ, ਮੈਂ ਤੁਹਾਨੂੰ
ਬਹੁਤ ਬੰਦਿਆਂ ਨੂੰ ਨੁਕਸਾਨ ਕੀਤੀ ਮੈਗੀ, ਬਹੁਤ ਬੰਦਿਆਂ ਨੂੰ।
ਮੈਗੀ, ਤੁਸੀਂ ਮੈਡਮ ਜਦੋਂ ਇਹ, ਕਿਸੇ ਨਾ ਅਗਰ ਕਿਸੇ ਤੁਹਾਡੇ ਅਗਰ
ਬਨਦੇਂ ਹੋਏ ਕੋਈ ਦੇਖ ਲਏਗਾ ਨਾ ਤੇ ਵੈਸੇ ਵੀ ਨੀ ਖਾਏਗਾ, ਜਿੱਦਾਂ ਉਹ ਬਣਾਂਦੇ ਨੇ।
ਹਾਂਜੀ, ਜਿਸ ਤਰੀਕੇ ਨਾਲ ਉਹ ਬਣਦੀ ਏ ਨਾ ਤੇ ਅਗਰ ਉਹ ਬਣਦੀ ਵੇਖ ਲਈ ਨਾ
ਪਤਾ ਨੀ ਕਿਹੜੀ-ਕਿਹੜੀ ਚਰਬੀ ਦੀ ਵਰਤੋ ਹੁੰਦੀ ਏ, ਕਿੱਦਾਂ ਬਣਾਂਦੇ ਨੇ ਉਹ, ਕਿੱਦਾਂ ਨ‌ਈਂ ਬਣਾਂਦੇ।
ਮੈਂ, ਆਪਾਂ ਇਹ ਚੀਜ਼ਾਂ ਲਾਈਵ ਵੇਖੀਆਂ ਹੋਈਆਂ, ਇਸ ਕਰਕੇ ਸਾਡਾ ਨਾ ਇਹ ਚੀਜ਼ਾਂ ਉੱਤੇ, ਹਾਡੇ ਫੈਮਿਲੀ ਦੇ ਵਿੱਚ- ਕੋਈ ਵੀ ਬੱਚੇ ਹੋਣ, ਬਜ਼ੁਰਗ ਹੋਣ ਕਦੀ ਵੀ, ਇਸ ਚੀਜ਼ ਦੇ ਉੱਤੇ ਹੈਗੇ ਨੀ ਉਹ ਚੀਜ਼ ਦੇ। ਆਪਾਂ ਲੰਬਾ ਈ ਰੱਖਿਆ ਹੋਇਆ ਉਹ ਚੀਜ਼ ਤੋਂ ਆਪਾਂ ਖਾਈ ਦਾ ਨੀ, ਨਾ ਬੱਚਿਆਂ ਨੂੰ ਖਾਣ ਦਈਦਾ। ਉਹ ਨਾ ਉਹਨਾਂ ਨੂੰ
ਅਸੀਂ ਵੀ ਨੀ, ਅਸੀਂ ਵੀ ਨ ਕੋਈ ਖਾਂਦਾ ਸਾਡੇ ਘਰੇ ਕੋਈ ਵੀ ਨੀ ਖਾਂਦਾ। ਐ ਹੁਣ ਜਿੱਦਾਂ, ਗੱਲੇ-ਸੜੇ ਟਮਾਟਰਾਂ ਦਾ ਸੂਪ ਵਗੈਰਾ ਮਿਲਦਾ ਐ, ਅਸੀਂ ਤੇ ਉਹ ਵੀ ਨੀ ਕਦੀ ਟੇਸਟ ਕੀਤਾ ਹੋਣਾ।
ਨਹੀਂ- ਨਹੀਂ, ਮੈਡਮ ਉਹ ਸਾਰੇ ਸੜੇ ਹੋਏ ਟਮਾਟਰਾਂ ਨਾ ਤੁਹਾਨੂੰ ਮਿਲਣਾ ਸੂਪ।
ਉਹ ਤੇ ਬਣਦਾ ਈ ਉਸੇ ਦਾ ਈ ਐ। ਅਸੀਂ ਆਪਣੀ ਅੱਖੀਂ ਦੇਖਦੇ ਆਂ।
ਹਾਂਜੀ, ਹੁਣ ਜਦੋਂ ਤੁਸੀਂ ਮੰਡ ਆਪਾਂ ਬ‌ਈ ਜੋ ਸਬਜ਼ੀ ਲੈਣ ਜਾਂਦੇ ਨਾ, ਮੰਡੀ ਦੇ ਜਿਹੜੇ ਸੂਪ ਆਲੇ ਹੁੰਦੇ ਆ ਨਾ ਸੜੇ ਹੋਏ, ਗਲੇ ਹੋਏ ਸਾਰੇ ਉਹੀ ਲੈ ਕੇ ਆਉਂਦੇ, ਤੇ ਉਹਦਾ ਸੁੂਪ ਬਣਦਾ।
ਪਰ ਲੈ ਕੇ ਆਂਦੇ ਵੀ ਜੇ ਕੀੜੇ ਹੁੰਦੇ ਵਿੱਚ ਪਤਾ ਨੀ ਕੀ-ਕੀ ਕੁਛ, ਉਹਨਾਂ ਨੇ ਓ ਪੀ ਦੇਨੇ ਨੇਂ। ਸਮਝ ਨੀ ਆ ਪਰ ਕਿੱਦਾਂ ਬਣਾਉਣਾ ਕਿੱਦਾਂ ਪਰ ਪੀਣ ਵਾਲੇ ਤੇ ਏਡਾ ਸੋਹਣਾ ਸਵਾਦ ਲਿਆਂਦੇ ਨੇ, ਜਿਦਾ ਪਤਾ ਨੀ, ਸਾਨੂੰ ਕੀ ਚੀਜ਼ ਮਿਲ ਗਈ। ਰੋਟੀ ਪਾਣੀ ਨੀ ਖਾਣੀ ਉਹਨਾ ਨੇ ਇਹੀ
ਹਾਂਜੀ- ਹਾਂਜੀ, ਹਾਂਜੀ, ਹਾਂਜੀ ਉਹ ਤੇ ਗੱਲ ਹੈਗੀ ਆ ਉਹ ਉਹਨਾਂ ਨੂੰ ਉਹਦੇ ਵਿੱਚ ਕੁਛ ਐਕਸਟਰਾ ਕਰਦੇ ਨਾ ਕਿ ਜ਼ਿਆਦਾ ਕੋਈ ਨਾ ਕੋਈ ਹੋਰ ਚੀਜ਼ਾਂ ਬਾਹਰ ਦੀਆਂ ਚੀਜ਼ਾਂ ਮਸਾਲੇ ਹੋ ਗਏ ਜਾਂ ਟੇਸਟ, ਹੋ ਗਿਆ, ਚਾਟ ਮਸਾਲਾ ਹੋ ਗਿਆ। ਇਹ ਮਿਕਸ ਕਰਦੇ ਸੀ। ਸਵਾਦ ਉਹਦਾ ਆਉਂਦਾ ਵਾ, ਜਿਹੜਾ ਉਹ ਬਣਿਆ ਹੁੰਦਾ ਨਾ ਸਵਾਦ ਉਹਦਾ ਹੀ ਆਉਂਦਾ ਬਾਕੀ ਉਹਦਾ ਕੋਈ ਟਮਾਟਰ ਟਮੂਟਰ ਦਾ ਕੋਈ
ਵਿੱਚ ਦੇਗੀ ਮਿਰਚਾਂ ਸੁੱਟ ਦਿੰਦੇ ਨੇ ਕਦੀ ਕੁਛ ਦੇ ਵਿੱਚ ਕਦੀ ਕੁਛ ਤੇ ਫੇਰ ਉਹੀ ੳ ਰੰਗਤ ਆ ਜਾਂਦੀ ਹੈ, ਇਹਨਾਂ ਨੂੰ ਸੋਚਦੇ ਬੜਾ ਵਧੀਆ ਬਣਿਆ ਦਾ ਹੈ।
ਇਹ ਵੀ ਨਾ ਤੁਹਾਨੂੰ ਦੱਸਣ ਨਾ ਜਿੱਦਾਂ ਹੁਣ, ਇਹ ਟੈਕਨੋਲੋਜੀਆਂ ਚੱਲਦੀਆਂ ਨਾ ਇਹ ਆਈ ਦੀਆਂ ਖਾਣ ਚੀਨ ਦੇ ਵਿੱਚ ਵੀ ਏਆਈ ਹੋ ਗਿਆ ਹੋਰ ਕੁਝ ਨਹੀਂ ਹੈ। ਸਿਰਫ ਵੇਖਣ ਨੂੰ ਸੋਹਣਾ ਲੱਗਦਾ ਵਾ, ਹਿਲਦਾ ਕੋਈ ਨੀ‌ ਹੈਗਾ ਹਾਂ ਇਹੀ ਲੱਗਦਾ ਮੈਨੂੰ ਵੀ ਇਹੀ ਲੱਗਦਾ ਵਾ, ਪਰ ਇੱਕ ਗੱਲ ਚੀਜ਼ ਵਹਿੰਦੇ ਨਾ ਸਾਡਾ ਆਪਾਂ ਨਾ ਖਾਣ ਲੱਗੇ ਟੇਸਟ ਕਰ ਕੋਈ ਜਿੱਦਾਂ ਉਹ ਮਰਜ਼ੀ ਹੋਵੇ। ਸਾਨੂੰ ਨਾ ਵੇਖ ਕੇ ਚੀਜ਼ ਪਸੰਦ ਆ ਜਾਂਦੀ ਭਾਵੇਂ ਜਿਹੜੀ ਮਰਜ਼ੀ ਹੋਵੇ ਆਪਾਂ ਕਦੀ ਉਹਨੂੰ ਚੈੱਕ ਕਰਦੇ ਉਹ ਚੀਜ਼ ਨੂੰ ਕਿ ਆਹ ਸਾਡੇ ਵਾਸਤੇ ਸਹੀ ਹੈਗੀ ਹੈ, ਜਾਂ ਨਹੀਂ ਹੈਗੀ ਸਾਨੂੰ ਸਿਰਫ ਵੇਖ ਕੇ ਪਸੰਦ ਆਉਣੀ ਚਾਹੀਦ ਬਸ ਪਸੰਦ ਆ ਗਈ ਹੈ! ਬਸ ਹੋ ਗਿਆ ਖਾਣਾ ਉਹ
ਪਰ ਸਾਨੂੰ ਇਦਾਂ ਦੀਆਂ ਚੀਜ਼ਾਂ ਬਿਲਕੁਲ ਪਸੰਦ ਨਹੀਂ ਹੈ। ਬਿਲਕੁਲ ਵੀ ਨਹੀਂ
ਨਹੀਂ ਵਧੀਆ ਗੱਲ ਹੈ। ਉਹ ਜਿਹੜੀ ਚੀਜ਼ ਮੈਂ ਕਹਿੰਦਾ ਇਹ ਚੀਜ਼ਾਂ ਨਾ ਦੋ,
ਸਰੀਰ ਨੂੰ ਦੁੱਖ ਦੇਣ ਵਾਲੀ ਗੱਲ ਹੈ ਖਾ ਕੇ
ਹਾਂਜੀ, ਹਾਂਜੀ, ਹਾਂਜੀ ਬਿਲਕੁਲ, ਬਿਲਕੁਲ ਆਪਾਂ ਸਾਡਾ ਸਰੀਰ ਠੀਕ ਰਹੇਗਾ ਅਤੇ ਆਪਾਂ ਹਰ ਚੀਜ਼ ਕਰ ਸਕਦੇ ਹਾਂ।
ਹਾਂਜੀ ਉਹ ਤੇ ਹੈਈ
ਸਰੀਰ ਵਾਲ ਆਪਾਂ ਧਿਆਨ ਨਹੀਂ ਦਿੱਤਾ ਤੇ ਫਿਰ ਸਾਡਾ ਕੋਈ ਕੁਛ ਵੀ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਨਾ ਕੋਈ ਹੈਲਥ ਨਾ ਉਹਦੇ ਕੋਈ ਸਵਸਥ ਹੋਣਾ ਨਾ ਕੁਝ ਇਹ ਗੱਲ ਬਸ ਬਿਮਾਰੀਆਂ ਦਾ ਘਰ ਬਣ ਜਾਣਾ ਹੈ। ਦਵਾਈਆਂ ਉਹ ਲੰਮੇ ਪਈ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਦੀਦੀ, ਸਤਿ ਸ਼੍ਰੀ ਅਕਾਲ,